ਹੈਲੋ।
ਅ
ਹੈਲੋ। ਹੈਲੋ। ਹੈਲੋ।
ਆਵਾਜ਼ ਨੀ ਆਂਦੀ।
ਹੈਲੋ, ਹਾਂਜੀ ਹੁਣ ਆਈ ਏ ਜੀ ਵਾਜ਼ ਸਸ ਸ੍ਰੀ ਕਾਲ ਜੀ।
ਠੀਕ ਆ ਜੀ। ਯ ਆ ਜੀ
ਵਦੀਆ ਜੀ ਤੁਸੀਂ ਸੁਣਾਓ ਠੀਕ ਠਾਕ।
ਹਾਂਜੀ, ਵਦੀਆ
ਹੋਰ ਕੀ ਕਰਦੇ ਜੀ?
ਹਾਂਜੀ, ਸਤੀ ਕੀ ਕਰਦੇ ਪੇ।
ਐਹੀ ਕੰਮ ਤੇ, ਕੰਮ ਤੇ ਆ ਕੰਮ ਕਰਦਾ ਪਿਆ।
ਦ ਖਾਲੀ
ਹਾਂਜੀ, ਨਿਖਾ ਤੁਸੀ ਕੀ ਲੈਨਾ।
ਹੈਲੋ। ਹੈਲੋ।
ਹਾਂ ਠੀਕ
ਹੈਲੋ।
ਹੈਲੋ।
ਹੈਲੋ, ਆਵਾਜ ਨੀ ਆਂਦੀ ਤੁਆਡੀ। ਹੈਲੋ, ਹੁਣ ਆਈ ਜੀ।
ਮੈ ਜਸੀਂ ਭਿੰਡੀਆਂ ਬਣਾਈਆਂ ਸੀ।
ਅੱਛਾ ਜੀ ਭਿੰਡੀਆਂ।
ਵਧੀ ਹੋਈ
ਹੋਰ ਕੀ ਕਰ, ਹੋਰ ਕੀ ਕਰਦੇ ਸੀ ਤੁਸੀਂ।
ਮ
ਹਾਂਜੀ।
ਤੁਹਾਨੂੰ ਆਵਾ ਸਾ ਤੁਆਡੀ ਵਾਜ਼ ਨੀ ਆ ਰੀ ਜੀ ਕੱਟ ਰੀ ਐ ਵਾਜ਼ ਵਿੱਚ-ਵਿੱਚ।
ਹੈਲੋ ਹੁਣ ਦੇਖੀ ਵਾਜ਼ ਆਉਂਦੀ ਆ।
ਵਾਜ ਕਲੀਅਰ ਨੀ ਆਉਂਦੀ ਵਾਜ਼ ਤੁਆਡੀ।
ਹਾਂ।
ਹੈਲੋ।
ਹੁਣ ਦੇਖੋ ਵਾਜ਼ ਆਉਂਦੀ।
ਹਾਂਜੀ ਆਗੀ- ਆਗੀ, ਬੋਲੋ ਜੀ ਮੈਂ ਕਿਆ ਤੁਸੀਂ ਕੋਈ ਕੰਮ ਵਗੈਰਾ ਕਰਦੇ ਓ।
ਨੀ ਹਾਂਜੀ ਹੋਰ ਕੀ ਕਰੀ ਜਾਂਦੇ। ਮੇਰੀ ਆਵਾਜ਼ ਨੀ ਆਉਂਦੀ ਤੁਹਾਨੂੰ। ਮੈਂ ਗਰਮੀ ਬਹੁਤ ਜਿਆਦਾ ਹੋਈ ਪਈ।
ਘਰ ਹੀ ਰਹਿੰਦੇ ਕੰਮ ਨੀ ਕਰਦੇ ਕਿ?
ਨਾ-ਨਾ ਅਸੀਂ ਘਰੇ ਹੀ
ਹਾਂ
ਸਟੱਡੀ ਕਿੱਥੇ ਤੱਕ ਕੀਤੀ ਤੁਸੀ?
ਮੈ ਪਲਸ
ਪਲਸ ਟੂ ਕਿੱਤੀ।
ਹਾਂਜੀ ਨਾ ਨਾ ਕੋਲਜ ਨੀ
ਕਰ ਲੈਣੀ ਸੀ ਪੜ੍ਹਾਈ, ਪੜ੍ਹਾਈ ਤਾਂ ਬਹੁਤ ਜ਼ਰੂਰੀ ਆ ਅੱਜ ਦੇ ਟਾਮ ਜਿਸ
ਹਾਂਜੀ ਏ ਗੱਲ ਤਾਂ ਹੈ ਆ। ਵੈਸੇ ਗਰਮੀ ਕਿੰਨੀ ਹੋਈ ਪਈ ਨਾ।
ਚਲੋ
ਸਰਦੀਆਂ ਚ। ਵੈਸੇ ਤਾਂ ਹੁਣ ਗਰਮੀਆਂ ਚੰਗੀਆਂ ਲੱਗਦੀਆਂ ਯਾ ਸਰਦੀਆਂ।
ਸ
ਹੈਲੋ ਆਵਾਜ਼ ਨੀ ਆ ਰਹੀ ਤੁਹਾਨੂੰ?
ਤੁ ਆਵਾਜ਼ ਤੇ ਆਉਣ ਤੇ ਤੁਹਾਡੀ ਗੱਲ ਨੀ ਸਮਝ ਲੱਗੀ ਕੀ ਕਹਿਣਡੇ।
ਹਾਂਨੂੰ ਗਰਮੀਆਂ ਚੰਗੀਆਂ ਲੱਗਦੀਆਂ ਜਾਂ ਸਰਦੀਆਂ ਚੰਗੀਆਂ ਲੱਗਦੀਆਂ।
ਗਰਮੀਆਂ ਚੰਗੀਆਂ ਲਗਦੀਆਂ ਜੇ ਗਰਮੀਆਂ ਚ
ਗਰਮੀਆਂ ਚ ਸਗੋਂ ਕਿੰਨਾ ਕੱਟ ਕੁੱਟ ਲੱਗ ਜਾਂਦਾ ਲਾਈਟ ਚਲ ਜਾਂਦੀ ਆ।
ਨਹੀਂ ਲੈਟ ਦੀ ਤਾਂ ਸਾਨੂੰ ਕੋਈ ਦਿੱਕਤ ਨੀ ਸਾਡੇ ਘਰ ਇਨਵਰਟਰ ਲੱਗਿਆ
ਸਾਡੇ ਇਥੇ ਬਹੁਤ ਲੈਟ ਜਾਂਦੀ ਪਿੰਡਾਂ ਗਾਵਾਂ ਚ ਬਹੁਤ ਲੈਟ ਜਾਂਦੀ ਹੈ। ਕੱਟ ਲੱਗ ਜਾਂਦੇ ਕਿਉਂਕਿ ਤਾਂ ਪੈਲੀਆਂ ਪੂਲੀਆਂ ਹੁੰਦੀਆਂ ਨਾ। ਕਣਕਾਂ ਨੂੰ ਪਾਣੀ-ਪੂਣੀ ਲੱਗਦਾ। ਹੈਲੋ
ਕਲਸੀ ਪਿੰਡ ਚ ਰਹਿੰਦੀ ਏ।
ਨਈ-ਨਈ ਰਹਿੰਦੇ ਅਸੀਂ ਸ਼ਹਿਰ ਚ ਹੀ ਹ ਪਰ ਸਾਡੇ ਫਿਰ ਵੀ ਲਾਈਟ ਬੜੀ ਜਾਂਦੀ ਹੈ। ਕਤ ਲੱਗਦਾ ਵਾ ਸੋਮਵਾਰ ਦੇ ਸੋਮ ਚੋਰ ਕਟ ਲੱਗਦਾ ਵਾ ਸਾਡੇ ਉੱਥੇ ਲੈਟ ਚੱਲ ਜਾਂਦੀ ਆ।
ਕਿਹੜੇ ਏਰੀਏ ਚ ਰਹਿੰਦੇ ਤੁਸੀ। ਆਹ ਤੁਹਾਡੀ ਵਾਜ ਨੂੰ ਵੀ ਪਛਾਣ ਆਈ।
ਹਾਂਜੀ
ਤੁਹਾਡੀ ਵਾਜ ਤੇ ਹੀ ਪਛਾਣ ਆ ਜਾਂਦੀ ਅੰਮ੍ਰਿਤਸਰ ਵਾਲਿਆਂ ਦੀ।
ਦਿਨ ਜਿਹਾ ਵਧੀਆ ਲੱਗਦਾ ਵਾ ਉੰੰਝ।
ਤੁਹਾਨੂੰ ਕੀ ਵਧੀਆ ਲੱਗਦਾ ਹੈ-ਗਰਮੀਆਂ ਕੇ ਸਰਦੀਆਂ?
ਗਰਮੀਆਂ ਮੈਨੂੰ ਸਿਆਲ ਵਧੀਆ ਲੱਗਦਾ, ਸਰਦੀਆਂ ਵਧੀਆ ਲਗਦੀ ਗਰਮੀਆਂ ਨੀ ਵਧੀਆ
ਸਾਨੂੰ ਸਿਆਾਲ ਵਧੀਆ ਲੱਗਦਾ ਐ।
ਹਾਂ-ਹਾਂ ਗਰਮੀ ਚ ਬੋਹਤ ਗਰਮੀ ਲੱਗਦੀ ਹੈ।
ਸਿਆਲਾਂ ਚ ਐਸਾ ਖਾ, ਨਹੀਂ ਸਿਆਲਾਂ ਚ ਐਸਾ ਖਾਸ ਜਿਹੜਾ ਤੁਹਾਨੂੰ ਵਧੀਆ ਲੱਗਦਾ।
ਹੈਲੋ ਹੈਲੋ
ਹਾਜ
ਮੈਂ ਕਿਹਾ ਜੀ ਤੁਹਾਨੂੰ ਸਿਆਲਾਂ ਜਾਦਾ ਕਿਹੜੇ ਖਾਸ ਲੱਗਨ ਜਿਹੜਾ ਤੁਹਾਨੂੰ ਵਧੀਆ ਲਗਦਾ ਸਿਆਲ਼।
ਸਿਆਲ ਚ ਏ ਆ ਗਰਮੀਆਂ ਚ ਇਹ ਬੱਤੀ-ਬੁੱਤੀ ਚੱਲ ਜਾਂਦੀ ਆ ਗਰਮੀ ਲੱਗ ਵੀ ਹੁਣ ਕੁਛ ਨੀ ਧੀਮਾਨ ਚ ਇੱਕ ਚਲੋ। ਬੱਤੀ ਚਲ ਵੀ ਜਾਵੇ, ਕੋਈ ਪ੍ਰੋਬਲਮ ਨੀ ਹੁੰਦੀ। ਚਲੋ ਬਿਸਤਰਿਆਂ ਚ ਬੈਠੇ, ਇੱਧਰ ਰਾਤ ਚਲ ਜੇ, ਦਿਨੇ ਚੱਲ ਜੇ ਜੇ ਗਰਮੀਆਂ ਚ, ਚੱਲ ਜੇ ਲਾਈਟ ਤੇ ਫਿਰ ਪੱਖੀਆਂ ਚੱਲੋ। ਕਿੰਨਾ ਮੁਸ਼ਕਿਲ ਹੁੰਦਾ ਵਾ, ਪਸੀਨਾ ਆਉਂਦਾ ਵਾ।
ਹਾਜੀ ਮੁਸਕਿਲ ਤੇ ਹੁੰਦਾ ਵਾ
ਸਿਆਲ ਚ ਹੁੰਦਾ ਕਿ ਚਲੋ ਆਪਣੇ ਬਿਸਤਰੇ ਚ ਬੈਠ ਜੋ। ਦੋ ਦਿਨ ਭਾਵੇਂ, ਨਾ ਵੀ ਲਾਈਨ ਆਵੇ। ਕੋਈ ਵੀ ਸਬਜ਼ੀ-ਪਾਣੀ ਖ਼ਰਾਬ ਨੀ ਹੁੰਦਾ ਸਿਆਲ ਦੇ ਵਿੱਚ ਗਰਮੀ ਚ ਸਵੇਰੇ ਬਣਾਓ ਤੇ ਸ਼ਾਮਾਂ ਨੂੰ ਖ਼ਰਾਬ ਹੋ ਜਾਂਦੀ ਏ। ਅੱਜ-ਕੱਲ ਸਬਜ਼ੀਆਂ ਉਹ
ਹਾਂ ਸਬ ਸਬਜ਼ੀ ਦਾ ਵੀ ਹਾਂਜੀ। ਹੋਰ ਤਾਡੇ ਘਾਰ ਦੇ ਕੀ ਕੰਮ ਕਰਦੇ ਨੇ?
ਹਾਂਜੀ
ਤਾਡੇ ਘਰ ਦੇ ਕੀ ਕੰਮ ਕਰਦੇ?
ਮੇਰੇ ਘਰ ਆਟੋ ਰਿਕਸ਼ਾ ਚਲਾਉਂਦੇ ਮੇਰੇ ਘਰ ਦੇ, ਈ ਰਿਕਸ਼ਾ!
ਇ ਰਿਕਸ਼ਾ
ਹੋਰ ਤੁਸੀਂ ਸੁਣਾਓ ਤੁਹਾਨੂੰ ਕੋਈ ਦਿਨ-ਤਿਉਹਾਰ ਵਧੀਆ ਲੱਗਦਾ ਹੋਵੇ? ਹੂੰ ਖਾਸ ਹੋਵੇ। ਸਾਡੇ ਐਥੇ ਦੀਵਾਲੀ, ਹੋਲੀ, ਰੱਖੜੀ ਖੁਸ਼ੀ ਦਿੰਦੇ ਐ ਹੈਲੋ
ਹਾਂਜੀ, ਹਾਂਜੀ-ਹਾਂਜੀ ਮੈਂ ਕਿਹਾ ਤੁਸੀਂ ਮਤਲਬ ਪਲੱਸ ਟੂ ਤੋਂ ਬਾਦ ਪੜ੍ਹੇ ਕਿਉਂ ਨੀ, ਪੜ੍ਹ ਲੈਣਾ ਚਾਹੀਦਾ ਸੀ। ਸਟੱਡੀ ਤੇ ਵਧੀਆ ਰਹਿੰਦੀ ਪੜ੍ਹਨ ਆਸਤੇ।
ਵੈਸੇ, ਬਾਦ ਵਿੱਚ ਮੇਰੀ ਮੈਰਿਜ ਹੋ ਗਈ ਸੀ।
ਹਾਂਜੀ
ਬਾਦ ਵਿੱਚ ਮੇਰੀ ਮੈਰਿਜ ਹੋ ਪਲੱਸ ਟੂ ਤੋ ਬਾਦ ਵਿੱਚ ਮੇਰੀ ਮੈਰਿਜ ਹੋ ਗਈ ਨਾ
ਅੱਛਾ ਮੈਰਿਜ ਹੋ ਗਈ ਤੁਹਾਡੀ।
ਹਾਂਜੀ, ਸਰ
ਪਲੱਸ ਟੂ ਤੋਂ ਬਾਦ ਮੈਰਿਜ ਹੋਗੀ।
ਤੇ ਤੁਹਾਡੇ ਫੇਰ ਮਤਲਬ, ਪੇਕੇ ਪਿੰਡ ਕਿਹੜੇ ਨੇ? ਉੱਥੇ ਤਾਂ ਮਤ ਕੀ ਰਵਾਜ ਆ? ਲਾਗੇ ਈ ਐ।
ਠੀਕ ਹੈ
ਹੈਲੋ
ਹੈਲੋ, ਹਾਂਜੀ
ਮੈਂ ਤੁਹਾਨੂੰ ਪੁੱਛਣ ਦਿਆ ਸੀ। ਮੈਂ ਕਦੀ, ਫਿਰ ਅੰਮ੍ਰਿਤਸਰ ਦੀ ਫੇਮਸ ਚੀਜ਼ਾਂ ਕਿਹੜੀ ਕਿਹੜੀ ਖਾਂ ਚ?
ਹਾਂਜੀ
ਅੰਮ੍ਰਿਤਸਰ ਦੀ ਫੇਮਸ ਚੀਜ਼ਾਂ ਕਿਹੜੀਆਂ ਖਾਣ ਚ?
ਹਾਂਜੀ ਬਹੁਤ ਕੋਛ ਆ ਤੁਸੀਂ ਵੈਸੇ ਅੰਮ੍ਰਿਤਸਰ ਚ ਰਹਿੰਦੇ ਹੋ।
ਹਾਂਜੀ
ਨਹੀਂ, ਅਸੀਂ ਅੰਬਰਸਰ ਨੀ ਰਹਿੰਦੇ।
ਦੂਰ ਰਹਿੰਦੇ ਨੇ-
ਜੀ
ਦੂਰ ਰਹਿੰਦੀਆਂ ਨਾ ਤੁਸੀਂ ਵੈਸੇ ਕਿਤੇ ਤੁਸੀਂ ਵੈਸੇ ਹਰਿਮੰਦਿਰ ਸਾਹਿਬ ਆਏ ਕਦੀ।
ਹਰਿਮੰਦਰ ਸਾਬ ਲੈ ਆਏ ਮਹੀਨੇ ਆਏ ਰਹਿੰਣੇ ਹਾ ਅਸੀ।
ਆਏ ਬੰਦੇ ਜੀ। ਮੱਥਾ ਟੇਕਣ, ਵਧੀਆ ਲਾ
ਮੱਥਾ ਟੇਕਣ ਨੂੰ ਤੇ ਚਲੋ ਆਉਂ ਹੀ ਐ। ਉਹ ਤੇ ਮਹਾਰਾਜ ਦੇ ਕੋਲ ਆਣਾ ਈ ਆਉਣਾ।
ਹਾਂ ਹਾਂ
ਸਾਡੀੇ ਬੂਆ ਵੀ ਰਹਿੰਦੀ ਉੱਥੇ, ਅਮ੍ਰਿਤਸਰ ਹਾਂਜੀ
ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਜਦੋ ਹੋਣਾ ਆਦਾ। ਉੱਥੇ ਵੀ ਤੁਸੀਂ ਆਉਂਦੇ ਹੁੰਦੇ।
ਕਿ ਜਲੀਆਂ ਵਾਲਾ ਬਾਗ ਵੇਖਿਆ। ਪਰ ਜ਼ਿਆਦਾ ਮੈ ਉੱਥ ਹੁੰਦਾ ਸ਼ਹੀਦਾਂ ਸਾਬ।
ਸਾਡਾ ਸ਼ਹੀਦਾਂ ਸਾਭ ਦੇ ਲਾਗੇ, ਸਾਡਾ ਘਰ ਆ।
ਤੇ ਸ਼ਹੀਦ ਸਾਹਿਬ ਦੇ ਲਾਗੇ ਘਰ ਐ? ਤੇ ਨਹੀਂ, ਸਾਡੀ ਅੰਮ੍ਰਿਤਸਰ ਵੈਸੇ ਰਿਸ਼ਤੇਦਾਰੀ ਵੀ ਕਿਆ ਮੇਰੀ ਭੂਆ ਰਹਿੰਦੀਆ ਨਾਨਕੇ ਅੰਮ੍ਰਿਤਸਰ।
ਹੈਲੋ ਹੈਲੋ ਐਨਾ, ਸਾਡੀ ਰਿਸ਼ਤੇਦਾਰੀ ਵੀ ਐ। ਅਮਬਰ
ਅੱਛਾ। ਰਿਸ਼ਤੇਦਾਰੀ ਵੀ ਐ ਅਮ੍ਰਿਤਸਰ ਵਿੱਚ।
ਹਾਂਜੀ ਹਾਂਜੀ
ਅੱਛਾ ਹੋਰ ਸਾਰੇ ਠੀਕ-ਠਾਕ?
ਹੈਲੋ
ਹੋਰ ਸਾਰੇ ਠੀਕ-ਠਾਕ?
ਹੈਲੋ
ਹੈਲੋ ਆਵਾਜ਼ ਨੀ ਆਂਦੀ?
ਆਦੀ-ਆਦੀ, ਬੋਲੋ ਜੀ।
ਬੈਂਸ, ਹੋਰ ਸਾਰੇ ਠੀਕ-ਠਾਕ? ਹੈਲੋ
ਹੈਲੋ
ਆਵਾਜ਼ ਨਹੀਂ ਆਉਂਦੀ। ਮੈਂ ਹੋਰ
ਹੈਲੋ। ਆਦੀ ਤੁਹਾਡੀ ਆਵਾਜ਼ ਬੋਲ ਜੀ ਬੋਲੋ।
ਮੈਂ ਹੋਰ ਸਾਰੇ ਠੀਕ-ਠਾਕ
ਹਾਂਜੀ ਹਾਂਜੀ ਵਧੀਆ। ਤੁਸੀਂ ਸੁਣਾਓ।
ਹਾਂਜੀ। ਚਲੋ ਠੀਕ ਏ ਫੇਰ, ਆਪਾਂ ਅਗਲੀ ਕੋਲ ਤੇ ਗੱਲ ਕਰਾਂਗੇ। ਟਾਈਮ ਹੋ ਗੇਆ ਸੀ, ਹਾਂਜੀ ਧੰਨਵਾਦ ਜੀ।
ਓਕੇ ਜੀ। ਧੰਨਵਾਦ, ਠੈਂਕ ਯੂ, ਸਾਸੀ੍ਕਾਲ।
ਅੱਛਾ।